ਹੈਲੋ -ਹੈਲੋ ਹੈਲੋ? ਹੈਲੋ
ਹੈਲੋ? ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਹੈਲੋ ਹਾਂਜੀ ਸਤਿ ਸ੍ਰੀ ਲਾਲ ਜੀ, ਹੋਰ ਕੀ ਹਾਲ ਚਾਲ ਹੇ?
ਬਸ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂ ਮੈਂ ਠੀਕ ਹੈਗੀ ਆਂ ਤੁਹਾਡੀ ਆਵਾਜ਼ ਜੀ ਨਹੀਂ ਆਉਂਦੀ ਬੀਸੀ ਪਹਿਲੇ।
ਹਾਂ, ਪਤਾ ਨਹੀਂ ਨੈਟਵਰਕ ਪ੍ਰੋਬਲਮ ਹੋ ਰਹੀ ਹੋਣੀ ਏ। ਤੇ ਮੈਂ ਵੀ ਹੁਣ ਦੁਬਾਰਾ ਨਾ ਵਾਏ ਦੁਬਾਰਾ ਕਨੈਕਟ ਕੀਤਾ ਨਾ ਤਦ ਆਈ ਆਵਾਜ਼ ਮੈਨੂੰ ਵੀ ਨਾ। ਹਾਂਜੀ, ਹਾਂ- ਹਾਂ, ਬਸ ਉਹਨੇ ਪਿੱਛੋਂ ਹੀ ਹੋਜੇ ਦਿੱਕਤ ਤੇ ਸਭ ਵਧੀਆ ਤੁਸੀਂ ਸੁਣਾਓ ਤੁਸੀਂ ਕਿੱਥੇ ਹੋ ਅੱਜ-ਕੱਲ ਬੜੇ ਦਿਨ ਹੋ ਗਏ ਨਾ ਫੋਨ ਕਾਲ ਨਾ ਕਦੇ ਦਿਖੇ ਹੋ ਕਿੱਥੇ ਰਹਿੰਦੇ ਪਏ ਹੋ ਅੱਜ-ਕੱਲ
ਬਸ ਕਿੱਥੇ ਨੀ ਹੈ ਬੱਚੇ ਦੀ ਛੁੱਟੀਆਂ ਹੈਗੀਆਂ ਸੀਂ। ਤੇ ਪੇਪਰ ਦੀ ਤਿਆਰੀ ਹੈਗੀਆਂ ਨੇ ਤੇ ਇਹੀ ਬਸ ਹਫ ਤਾਂ ਅੱਠ- ਨੌ ਦਿਨ ਰਹਿ ਆ ਬਸ ਹੁਣ ਤਿਆਰੀਆਂ ਕਰ ਮੇਰਾ ਵੱਸ ਨੀ ਚਲ ਰਿਹਾ। ਤੁਸੀਂ ਸੁਣਾਓ ਤੁਸੀਂ ਨਹੀਂ ਗਏ ਪੇਕੇ ਇਸ ਵਾਰ
ਨਾ ਅੱਜ ਤੇ ਫਿਲਹਾਲ ਮੈਂ ਨਹੀਂ ਗਈ ਮੈਂ ਪਤਾ ਕੀ ਦੱਸਾਂ ਕਿਉਂ ਨਹੀਂ ਗਈ ਮੇਰੇ ਘਰ ਨਾ ਉਹ ਕੰਮ ਚਲਦਾ ਪਿਆ ਬਈ ਕਾਰਨ ਰੈਨੋਵੇਟ ਕਰਵਾਉਣ ਦੀ ਗੱਲ ਆਪਣਾ ਕਿਉਂਕਿ ਪਹਿਲੇ ਪੁਰਾਣਾ ਬਨਿਆ ਦਾ ਨਾ ਬੜਾ ਪਚੀ ਤੀ ਸਾਲ ਪੁਰਾਨਣਾ ਹੋ ਗਿਆ। ਤੇ ਬਸ ਫਿਰ ਉਹ ਚੱਕਰ ਚ ਹਜੇ ਨਿਕਲੇ ਨਹੀਂ, ਨਿਕਲਣ ਨਹੀਂ ਹੁੰਦਾ ਪਿਆ ਤੁਹਾਨੂੰ ਪਤਾ ਤੇ ਜਦੋਂ ਐਵੇਂ ਦਾ ਕੰਮ ਹੋਏ ਕਾਰਜ ਗੰਦਗੀ ਬੜੀ ਹ ਮਿਸਤਰੀਆ ਦਾ ਕੰਮ ਖਲੇਰੇ ਨੇ ਚਾਚੂ ਦੇਣੀ ਹੁੰਦੀ ਹਨਾਂ ਨੂੰ ਨਿਕਲਿਆ ਨੀ ਜਾਂਦਾ ਪਿਆ।
ਪਰ ਉਹ ਤਾਂ ਗੱਲ ਠੀਕ ਹ ਪਰ ਬੱਚੇ ਤੇ ਬੱਚੇ ਤੇ ਤੰਗ ਕਰਦੇ ਨੇ ਤੈਨੂੰ ਤੰਗ ਨਹੀਂ ਕੀਤਾ।
ਹਾਂ ਮੇਰੀ ਹਾਂ ਹਾਂ ਨਹੀਂ ਮੇਰੀ ਬੇਟੀ ਤੇ ਵੱਡੀ ਹੋ ਗਈ। ਤੇ ਹੋ ਆਈ ਉਹਦੀ ਤੈਨਥ ਛੁੱਟੀ ਹੋਈਆਂ ਨਾ ਤੇ ਹੋ ਆਈ ਸੀ। ਹੁਣ ਉਹ ਬੇਟਾ ਜੀਤ ਕਰਦਾ ਪਿਆ ਕਿਉਂਕਿ ਮਾਸੀ ਆ ਰਹੀ ਉਹਦੀ ਤੇ ਦੂਸਰੀ ਮਾਸੀ ਵੀ ਆ ਰਹੀ ਹ ਦੋ ਮਾਸੀ ਤਿੰਨ ਮਾਸੀਆਂ ਜਿਵੇਂ ਉਹਦੀਆਂ ਸਾਡੇ ਚਾਰ ਚਾਚਾ ਜੀ ਦੀ ਬੇਟੀ ਵੀ ਨਾਲ ਤਿੰਨ ਮਾਸੀਆਂ ਤੇ ਉਹ ਆਉਂਦੀਆਂ ਪ ਸਾਰੀਆਂ ਹੁਣ ਰੋਂਦਾ ਪਿਆ ਕਿ ਬੱਚਿਆਂ ਆਉਂਦੇ ਨੇ ਬੱਚਿਆਂ ਨੂੰ ਹੁੰਦਾ ਨਾ ਸਾਲ ਚ ਅਸੀਂ ਵੀ ਇੱਕ ਵਾਰੀ ਮਿਲਣਾ। ਤੇ ਭੈਣ ਦੇ ਬੱਚੇ ਆਉਂਦੇ ਪਏ ਨੇ ਮੰਮੀ ਲੈ ਕੇ ਚਲੋ ਹੁਣ ਅੱਛਾ ਜੇ ਮੈਂ ਜਾਣਾ ਤੇ ਦਿੱਕਤ ਹੈ ਆਉਂਦੀ ਵੀ ਇਹ ਹੁਣ ਰਿਜਰਵੇਸ਼ਨ ਵੀ ਨਹੀਂ ਮਿਲਦੀ। ਇਹਦੇ ਪਾਪਾ ਫਿਰ ਕਹਿੰਦੇ ਦੋ ਦਿਨ ਲਗਾਇਆ ਜ ਰੋਂਦਾ ਪਿਆ ਤੇ ਲਗਾਇਆ ਦੋ ਦਿਨ ਦੋ ਤਿੰਨ ਦਿਨ ਚੱਲ ਬੇਟੀ ਘਾਰ ਈ ਹੈਗੀ ਏ ਵੀ ਦੇਖ ਲੇਗੀ ਪਾਪਾ ਨੂੰ ।ਥੋੜਾ ਬੋਤਾ ਓ ਬਣਾ ਕੇ ਖਿਲਾ ਦੇਗੀ ਵੀ ਹੈਲਪ- ਵੀ ਓ ਜਾਂਦੀ ਏ। ਤੇ ਹੁਣ ਮੈਂ ਟ੍ਰੇਨ ਦੇਖ ਰਈ ਆਂ। ਟ੍ਰੇਨ ਵਿਚ ਨੀ ਮਿਲ ਰੀ ਸੀ। ਅੱਛਾ ਫੇਰ ਹੁਣ ਇਨਾਂ ਨੂੰ ਕਿਵੇਂ ਕਾਂ ਗੱਡੀ 'ਚ ਛੋੜ ਕੇ ਆਓ । ਫੇਰ- ਫੇਰ ਤਿੰਨ ਚਾਰ ਦਿਨ ਬਾਅਦ ਫੇਰ ਵਾਪਿਸ ਆਣਗੇ ਓਈ ਨਾਂ ਦਿਕ- ਕਦੋਂ ਦੀ ਪਏ ਬੜੀ- ਦੂਰ ਦਾ ਏਈ ਤੇ ਪੰਗਾ ਹੁੰਦਾ ਨਾ ਕੋਲ ਹੋ- ਪੋਚ ਜਾਂਦਾ ਫਟਾਫਟ
ਆ ਤੇ ਗੱਲ ਠੀਕ ਹੈਗੀ ਐ। ਪਤਾ ਕੀ ਕੁੱਛ ਨਾ ਅੱਜ ਕੱਲ੍ਹ ਵੈਸੇ- ਕਿਸੇ ਵੀ ਭੀੜਾਂ ਨਾ ਹਰ ਥਾਂ ਬਥੇਰੀਆਂ ਐ। ਗੀਆਂ ਨੇ ਭਾਵੇਂ ਤੁਸੀਂ ਜਿੱਥੇ ਮਰਜ਼ੀ- ਚਲੇ ਜਾਓ ।ਬੱਸਾਂ ਚ ਚਲੇ ਜਾਓ, ਟ੍ਰੇਨਾਂ ਚ ਚਲੇ ਜਾਓ। ਹਰ ਚੀਜ਼ ਈ ਤੁਸੀਂ ਕਹਿ ਲਓ ਹਰ ਥਾਂ ਤੇ ਵੇਟਿੰਗ ਏ। ਹੁਣ ਜਿਵੇਂ ਅਸੀਂ ਉਸ ਦਿਨ ਘੁੰਮਣ ਗਏ ਸੀ ਇ ਪਾੜਾਂ ਤੇ। ਤੇ ਮੈਂ ਤਾਨੂੰ ਦੱਸ ਨੀ- ਸਕਦੀ ਸੀ ਦੇਰਾਦੂਨ ਗਏ ਆ। ਮੈਂ ਕੈਣੀ ਆ ਅਸੀਂ- ਸਵੇਰੇ ਨਿਕਲੇ ਹੈਗੇ ਆ- ਬੁਰੇ ਹਾਲ ਏ। ਅਤੇ ਗਰਮੀ ਏਨੀ। ਏਨੀ ਗਰਮੀ ਹੈਗੀ ਸੀ ਕੁਛ- ਪਤਾ ਨੀ ਗਡ- ਗੱਡੀ ਦਾ ਵੈਸੇ ਤਾਂ ਗੱਡੀ ਸਾਰੀ- ਠੀਕ ਹੈਗੀ ਸੀ। ਗੱਡੀ ਦੇ ਏ ਸੀ ਨੂੰ ਪਤਾ ਨੀ- ਕੀ ਹੋ ਗਿਆ ਏ ਸੀ ਦਾ- ਜਿਵੇਂ ਅਸੀਂ ਘਰੋਂ ਨਿਕਲੇ ਆਂ ਤੇ- ਤੁਸੀਂ ਐ ਕੈ ਲਓ ਦੱਸ -ਵੀਹ ਕਿਲੋਮੀਟਰ- ਕੇ ਨਿਕਲੇ ਆ ਤੇ ਗੱਡੀ ਦੇ ਏ ਸੀ ਨੇ- ਕੰਮ ਕਰਨਾ ਬੰਦ ਕਰਤਾ। ਤੁਸੀਂ ਐ ਕਹਿ ਲਓ ਅਸੀਂ ਬਚ- ਬੱਚਿਆਂ ਦੇ ਨਾਲ ਹੈਗੇ ਸੀ। ਤੇ ਕੁੱਛ ਕਹਿ ਲੋੋ ਹੁਣ ਬੰਦਾ- ਘਰੋਂ ਬਾਰ ਨਿਕਲਦੇ ਨੇ ਕਿੱਥੇ ਵੀ- ਘੁੰਮਣ ਵਾਸਤੇ ਦੇਖੋ ਬੰਦਾ ਕੱਪੜੇ ਵੀ- ਥੋੜੇ ਕੁਝ ਪਾਂਦਾ ਹੈਗਾ ਤੇ ਥੋੜੇ ਬੰਦਾ ਹੇਰ- ਚਲ। ਇਹੋ ਜਿਹੇ ਕਰਦਾ ਹੈਗਾ ਹੈਨਾ ਹੈਨਾ। ਤਿਆਰ ਵੀ ਹੁੰਦਾ ਹੈ ਬੰਦਾ ਬੰਦਾ ਮੇਕਅਪ ਮੁਕਅਪ ਵੀ ਕਰਦਾ ਹੈਗਾ ਹੈ ਮਤਲਬ ਤੁਸੀਂ ਉਹ ਕਹਿ ਲਓ ਸਾਰਾ ਟ੍ਰਿਪ ਹੀ ਉਸ ਵਜੇ ਤੋਂ ਨਾ ਇੰਨਾ ਕੋਲੈਪਸ ਹੋ ਗਿਆ ਨਾ ਬਸ ਇਨਾ ਮਨ ਖ਼ਰਾਬ ਹੋਇਆ ਦੇਖੋ ਨਾ ਵਾਪਿਸ ਆਉਣ ਜੋਗੇ ਤੇ ਨਾ ਬਸ ਰਸ ਤੇ ਇਹ ਚ ਹੁਣਾ ਸੀ ਕਿਹਾਿਆ ਚਲ ਕੋਈ ਗੱਲ ਨੀ। ਪਰ ਫਿਰ ਵੀ ਗਰਮੀ ਨੇ ਨਾ। ਬੜਾ ਇੱਕ ਮੂਡ ਅਪਸਟ ਕਰਤਾ ਕੁਛ ਬੱਚੇ ਵੀ ਬੱਚੇ ਵੀ ਨਾ ਗਰਮੀ ਬਹੁਤ ਮੰਨਦੇ ਹੈਗੇ ਨੇ। ਤੇ ਤੁਸੀਂ ਇਹ ਕਹਿ ਲੋਓ ਗਰਮੀ ਹੋਈ ਵੀ ਬੜੀ ਪਈ।
ਅੋਰ ਅੱਜ ਕੱਲ ਦੇ ਬੱਚੇ ਨਾ ਜਿਵੇਂ ਏਸੀ ਦੀ ਆਧਤ। ਤਾਂ ਪੈ ਗਿਆ ਨਾ ਨੀ ਬਰਦਾਸ਼ ਕਰਦੇ ਬੱਚੇ।
ਹਾਂ ਤੇ ਬਸ ਤੁਸੀਂ ਇਹ ਕਹਿ ਲਓ ਬਸ ਜਿਵੇਂ ਉਹ ਕਦੀ ਏਸੀ ਚੱਲ ਰਿਹਾ ਸੀ ਕਦੀ। ਬੰਦ ਹੋ ਰਿਹਾ ਸੀ। ਹੁਣ ਸਾਡਾ ਟ੍ਰਿਪ ਵੀ ਵਨਡੇ ਦਾ ਹੈਗਾ ਸੀ। ਉਹ ਵੀ ਵਿਚਾਰਾ ਭਰਾ ਮੇਰਾ। ਕਹਿੰਦਾ ਵੀ ਮੈਂ ਕਿੱਥੇ ਰੋ ਕੇ ਹੁਣ ਆਈ। ਤੇ ਮੈਂ ਕਿੱਥੇ ਰੋਕ। ਮੈਂ ਕਿੱਥੇ ਮਕੈਨਿਕ ਵੇਖਾ ਹਨਾ ਹੁਣ ਘੰਟਾ ਦੋ ਘੰਟਾ। ਉੱਥੇ ਵੀ ਖ਼ਰਾਬ ਹੁੰਦੇ। ਕੁਛ ਅਸੀਂ ਘਰੋ ਨਿਕਲੇ ਵੀ ਲੇਟ। ਰੈ ਗਏ ਸੀ ਅਸੀ। ਗਾ ਚਲ ਕੋਈ ਗੱਲ ਨੀ। ਜਿਵੇਂ ਮਰਜੀ ਹੈਂ। ਬਸ ਤੁਸੀਂ ਕਹਿ ਲਓ ਅਸੀਂ। ਉੱਥੇ ਪਹੁੰਚੇ ਹੈਗੇ ਆ। ਦੇਹਰਾਦੂਨ ਮੈਂ। ਕਹਿੰਦੀ ਹਾਂ ਜਿਵੇਂ ਮੈਂ। ਬੰਦਾ ਹੀ ਏਡਾ ਨਿਕਲਿਆ ਹੁੰਦਾ ਘਰੋਂ ਬਾਹਰ ਜਿਵੇਂ ਘੁੰਮਣ ਤੇ ਤੁਸੀਂ ਕਹਿ ਲਓ। ਦੋ ਘੰਟੇ ਤੇ ਅਸੀਂ ਦੇਹਰਾਦੂਨ ਦੇ। ਤੁਸੀਂ ਕਹਿ ਲਓ ਸੜਕਾਂ ਹੀ ਗਾਉਂਦੇ ਰਹੇ ਆ ਮਤਲਬ ਜਿੱਥੇ ਅਸੀਂ ਪਹੁੰਚਣਾ ਹੈਗਾ ਸੀ ਸਾਨੂੰ ਚਾਰ। ਜਦੋਂ ਓਥੇ ਪਹੁੰਚਦਿਆਂ ਲੱਗ ਗਏ। ਆਪਾਂ ਇੰਜੋਏ ਉੱਥੇ ਕੀ ਕਰਨਾ ਹੈਗਾ ਸੀ ਤੁਸੀਂ ਬਸ ਤੁਸੀਂ ਹਣੇ ਉਹ ਨਾ ਵ। ਵਾਪਸ ਵੀ ਜਾਣਾ ਸੀ ਤੇ ਹਨੇਰਾ ਵੀ ਪੈ ਗਿਆ ਤੇ ਬਸ ਵਾਪਸੀ ਦੇ ਵਿੱਚ ਆਪਾਂ। ਤੇ ਫੇਿਰ ਗਏ ਨੇ ਉੱਥੇ ਨਾ ਮੁੜ ਕੇ ਅਸੀ ਕਿਆ ਜਦੋਂ ਮੋਲ ਹੈਗਾ ਆਪਾਂ ਮੋਲ ਹੋ ਆਨੇ ਆ ਬਸ ਐਚ ਐਨ ਐਮ ਦੱਸ ਸਟੋਰ ਹੈਗਾ ਸੀ। ਜੇ ਅਸੀਂ ਉੱਥੇ ਘੁੰਮ ਫਿਰ ਲਿਆ ਚੱਲ ਘੁਮਾ ਲਿਆ ਤੇ ਬਸ ਫੇਰ ਵਾਪਸੀ ਦੇ ਵਿੱਚ ਤੁਸੀਂ ਕਹਿ ਲੋਓ। ਉਹ ਉਹੀ ਰਸ਼ ਦੇਹਰਾਦੂਨ
ਹਾਂ ਬਿਲਕੁਲ ਬਿਲਕੁਲ ਅਰੇ ਨਹੀਂ ਜਾਣਾ ਚਾਹੀਦਾ। ਪਹਾੜਾਂ ਵਿਚ ਤੇ ਬਹੁਤ ਬੁਰੇ ਹਾਲ ਹੈਗੇ ਨੇ ਇਸ ਟਾਈਮ ਮਨਾਲੀ ਚਲੇ ਜਾਓ ਮਸ ਊਰੀ ਚਲੇ ਜੋ ਲਾਈ। ਇੰਨਾ ਰਸ਼ ਐਨਾ ਹੈ ਗੱਡੀਆਂ ਦੀ ਲਾਈਨਾਂ ਲੱਗ ਗੀ ਦਾ ਨੰਬਰ ਆਉਂਦਾ ਨੀ ਹੈਗਾ। ਹਾ ਜਿਹੜਾ ਟਾਈਮ ਘੁੰਮਣ ਦਾ ਉਹ ਟਾਈਮ ਤੁਸੀਂ ਗੱਡੀ ਚ ਬੈਚੋਗੇ ਤੇ ਇੰਜੋਏ ਕਿੱਥੋਂ ਕਰੋਗੇ ਅੱਛਾ ਬੈ ਬਹਿ ਕੇ ਤੇ ਹੋਰ ਗੁੱਸਾ ਚੜਦਾ ਜੇ ਹਾਏ ਐ ਵੀ ਆਏ ਇਹ ਵੀ ਆਏ ਓਏ ਖਰਾਬ ਹੁੰਦਾ ਨਾ।
ਉਹੀ ਨਾ ਮੇਰਾ ਭਰਾ ਵੀ ਇਸ ਵਿੱਚ ਵਿਚਾਰਾ ਉਹ ਸਵੇਰ ਦਾ ਚਲਾਉਂਦਾ ਮੈ ਵੀ ਕਿਹਾ ਮੈਂ ਕਿਹਾ ਸੀ ਤੇ ਜਿਵੇਂ ਮੈਂ ਕਿਹਾ ਸੜਕ ਕਈ ਗਾਲੀਆਂ ਨੇ ਮੈਂ ਕਿਹਾ ਸੜਕਾਂ ਹੀ ਗਾਣ ਆਏ ਸੀ ਮੈਂ ਕਿਹਾ ਬਥੇਰਾ ਮੈਂ ਤੇ ਗਾ ਲ ਆ ਤੂੰ ਬਸ ਤੁਸੀਂ ਉੱਥੇ ਨ ਇੱਕ ਹੈਗਾ ਸੀ ਉੱਥੇ। ਮਾਲ ਦੇਵਤਾ ਮਾਲ ਦੇਵਤਾ ਮੈਂ ਕਹਿਣੀ ਆ ਸੁਣਿਆ। ਤੇ ਤਹਿਜ਼ੀਬ ਪਾਣੀ ਪੂਣੀ ਹੁੰਦਾ ਹੈ ਮੰਨੋਗੇ ਉੱਥੇ ਪਾਣੀ ਕਿੰਨਾ ਕੁ ਹੈਗਾ ਸੀ ਨਾਹਨ ਜੋਗਾ ਮੈਂ ਕਹਿੰਦੀ ਬੰਦਾ ਲੇਟੇਗਾ ਤਾਂ ਉਹਦੇ ਕਿਤੇ ਕਿਤੇ ਪਾਣੀ ਆਏਗਾ। ਇੰਨਾ ਕੁ ਉੱਥੇ ਪਾਣੀ ਹੈਗਾ ਸੀ। ਹੋਰ ਕੀ ਲੋਕਾਂ ਨੇ ਤੇ ਕਈ ਵਾਰ ਕਹੀ। ਚੀਜ਼ਾਂ ਮਤਲਬ ਥਾਵਾਂ ਤੇ ਨਾ ਇੰਨੀ ਹਾਈਪ ਬਣਾ ਰੱਖੀ ਹੁੰਦੀ ਹੈ ਨਾ ਬਈ ਤੁਸੀਂ ਪੁੱਛੋ ਨਾ ਕਈ ਵਾਰ ਤੇ ਰੀਲਾਂ ਤੇ ਵੀ ਬੜੀ ਹਾਈ ਬੰਨੀ ਹੁੰਂਦੀ ਪਰ ਕਈ ਵਾਰ ਤੁਸੀਂ ਐਕਚੁਅਲ ਉਸ ਪਲੇਸ ਤੇ
ਜਾਓ ਤੇ ਫਿਰ ਅੱਛਾ ਨਹੀਂ ਮੈਂ ਰੀਲ ਵਿਚੋਂ ਵੀ ਦੇਖਣੇ ਦੇਹਰਾਦੂਨ ਨੇ ਨਾ ਗ ਚੀ ਪਾਣੀ ਉਹਦੇ ਅੰਦਰ ਜਾ ਕੇ ਰੈਸਟੋਰੈਂਟ ਵਗੈਰਾ ਏ ਪਾਣੀ ਚ' ਹੀ ਉੱਧਰ ਹੀ ਹੈ ਨਾ ਸ਼ਾਇਦ
ਨਹੀਂ ਹੈ ਨਾ ਤੂੰ ਹੈ ਤੇ ਦੇਹਰਾਦੂਨ ਦੇ ਵਿੱਚ ਲੇਕਿਨ ਦੋਨੋ ਨਾ ਵੱਖਰੀ-ਵੱਖਰੀ ਡਰੈਕ ਡਰੈਕਸ਼ਨ ਦੇ ਵਿੱਚ ਪੈ ਜਾਂਦੇ ਨੇ ਤੁਸੀਂ ਕਹਿ ਲਓ, ਇੱਕ ਸਾਊਥ ਪਾਸੇ ਤੇ ਨੌਰਥ ਪਾਸੇ ਹੈਗਾ, ਲੇਕਿਨ ਜਿਹੜਾ ਤੁਸੀਂ ਗੁ ਪਛੂ ਪਾਣੀ ਕਹਿੰਦੇ ਵੀ ਉਹ ਨਾ ਇੱਥੇ ਤੇ ਜਾਣ ਦਾ ਬਿਲਕੁਲ ਬਿਲਕੁਲ ਹਾਲ ਨਹੀਂ ਹੈਗਾ। ਤੁਸੀਂ ਕਹਿੰਦੇ ਹੋ ਇੱਥੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਕਹਿਲੋ ਲੋਕੀ ਆ ਰਹੇ ਨੇ ਇੱਥੇ ਤੇ ਇੱਥੇ ਇੰਨਾ ਭੀੜ-ਭੜਾਕ ਭੜਕਾ ਹੈਗਾ। ਅਸੀਂ ਸੁਣਿਆ ਹੈਗਾ ਸੀ ਸਾਡਾ ਵੀ ਮਨ ਹੈਗਾ ਅਸੀਂ ਇੱਥੇ ਚਲੇ ਜਾਂਨੇ ਹਾਂ। ਰੋਬਰਸ ਕੇਬ ਪਰ ਕਹਿੰਦੇ ਨੇ ਉੱਥੇ ਤੇ ਲੋਕਾਂ ਦਾ ਧੱ ਧੱਕਾ ਪਿਆ ਹੋਇਆ ਕਹਿੰਦੇ ਨੇ ੳਥੇ ਦੇ ਇਹ ਰੋਬਰਸ ਦੇ ਵਿੱਚ ਇਨਾ।
ਹੂੰ-ਹੂੰ-ਹੂੰ, ਅਰੇ ਮੈਂ ਨਾ ਦੇਖਿਆ ਜਿਵੇਂ ਅਸੀਂ ਨਾ ਮਨਾਲੀ ਮਸੂਰੀ ਗਏ ਸੀ, ਅਸੀਂ ਲਾਸਟ ਚ ਗਏ ਸੀ ਜੂਨ ਦੇ ਤੇ ਉਹਨੇ ਜਿਹੜਾ ਸਾਨੂੰ ਜਿਵੇਂ ਰੈਸਟੋਰੈਂਟ ਮਿਲਿਆ ਨਾ ਤੇ ਠੀਕ ਰੇਟ ਦਾ ਮਿਲਿਆ ਉਹ ਸੋਰੀ ਹੋਟਲ ਮਿਲਿਆ ਨਾ। ਠੀਕ ਰੇਟ ਦਾ ਮਿਲ ਗਿਆ ਉਹ ਕਹਿੰਦਾ ਪਿਆ ਸੀ ਬਈ। ਹੂਨ। ਖ਼ਤਮ ਹੈ ਸੀਜ਼ਨ। ਤੇ ਹੁਣ ਨਾ ਰਸ਼ ਘੱਟ ਹੋਏਗਾ ਹੁਣ। ਤੁਹਾਨੂੰ ਹਰ ਜਗ੍ਹਾ ਕਿਉਂਕਿ ਅਸੀਂ ਪਹਿਲੇ ਬੁੱਕ ਕਰਾਇਆ ਨਹੀਂ ਸੀ ਜਾਂਦੇ ਹੀ ਫੇਰ ਸਾਨੂੰ ਲੱਭਣਾ ਪਿਆ। ਤੇ ਫੇਰ ਉਹਨੇ ਕਿਹਾ ਮਾਲ ਰੋਡ ਤੇ ਸਾਨੂੰ ਮਿਲ। ਤੇ ਗਿਆ ਫੇਰ ਉਹਨੇ। ਕ ਕਿਹਾ ਕਿ ਤੁਸੀਂ ਆਈਓ ਹੁਣ ਤਿੰਨ। ਚਾਰ ਦਿਨ ਬਾਅਦ ਆਉਗੇ ਨਾ ਤੁਹਾਨੂੰ ਸਾਰੇ ਹੋਟਲ ਨਾ ਅੱਧੇ ਰੇਟ। ਅਧਿਕਤਰ ਖਾਲੀ ਮਿਲਣਗੇ। ਬਸ ਜੁਲਾਈ ਸ਼ੁਰੂ ਹੁੰਦੇ ਹੀ ਨਾ। ਕਿਹੜੇ ਆ ਆਉਣਾ ਤੇ ਜੁਲਾਈ ਚ ਆਓ ਕਿਉਂਕਿ ਜੁਲਾਈ। ਦੇ ਸ਼ੁਰੂ ਤੋਂ ਸਕੂਲ ਖੋਲ ਜਾਂਦੇ ਨੇ। ਤੇ ਉਦੋਂ ਜਾਓ ਬਈ। ਇਹ ਦਿਨਾਂ ਚ ਤੇ ਬਿਲਕੁਲ ਬੇਕਾਰ ਹੈ ਹਰ ਪਾਸੇ ਭੀੜ ਅੱਛਾ ਉੱਥੇ ਕੈਂਪਟੀ ਫੋਲ ਜੋ ਹੈ ਉੱਥੇ ਵੀ ਹ। ਦਾ ਮਨ ਨੀ ਕਰਦਾ ਬਿਲਕੁਲ। ਕੁੁੱਲਬੀ ਕਿਆ ਲੋਕ। ਕਣ ਵਿੱਚ ਇੰਨੀ। ਪੀੜਾ ਭੜਕੇ ਕੁਛ। ਸਮਝਦਾਰਨੀ ਹੈ ਕਵਣ ਤੇ। ਹਮ।
ਮੇਰਾ ਤਾਂ ਆਪ ਮਨੋਗੇ ਮੇਰਾ ਤਾਂ ਆਪ ਕਿਸੀ ਨਾ। ਕਿਤੇ ਵੀ ਜਾਣ ਦਾ ਮਨ ਵੀ ਨੀ ਕਰਦਾ ਨਾ ਪੂਲ ਵਗੈਰਾ ਵੀ। ਬੰਨੇ ਹੁੰਦੇ ਨਾ ਜਿੱਥੇ ਅਹ ਜਿਵੇਂ ਲੋਕ। ਲੋਕਾਂ ਦੇ ਆਪ। ਹਨਾ ਮੇਰੇ ਤੇ ਨਾ ਮੈਂ ਤੇ। ਉੱਥੇ ਵੀ ਨੀ ਨਹਾ ਪਾਉਂਦੀ ਹੈ। ਪਤਾ ਨੀ ਕਿਉਂ ਮੇਰਾ ਨਾਣ ਦਾ ਮਨ ਨੀ। ਦਾ ਮੈਨੂੰ ਕਹਿੰਦਾ ਵੀ ਇਹ ਲੋਕੀ ਵੀ ਨਾਉਂਦੇ ਪ ਨੇ ਅਸੀਂ ਵੀ ਨਹਾਉਂਦੇ। ਵੀ ਹੈਗੀਆਂ ਹਨਾ ਪਤਾ ਨੀ ਹੈ ਕਿਸੇ ਨੂੰ। ਕੀ ਬੋਡੀ ਟਾਈਪ ਦੇ ਵਿੱਚ ਇਨਫੈਕਸ਼ਨ ਹੈ ਹਨਾ ਕਿਸ ਤਰ੍ਹਾਂ ਹੈ ਹੱਥ ਬੁਣ ਪਿੱਛੇ ਵੀ ਹੋੁਣ ਉੱਥੇ ਮਾਲ ਦੇਣ ਤਾ ਗਏ ਸੀ ਨਾ ਉੱਥੇ ਪਾਣੀ ਤਾਂ ਹੈ ਹੀ ਨਹੀਂ ਸੀ। ਤੇ ਇਹਵੇ ਨਾ ਲੋਕਾਂ ਨੇ ਆਪਣੇ ਉਹ ਬਣਾਏ ਹੋਏ ਸੀ। ਤੁਸੀਂ ਰਿਜ਼ੋਰਟ ਟਾਈਪ ਬਣਾਏ ਹੋਏ ਸੀ ਤੇ ਉਹਦੇ ਵਿੱਚ ਨਾ ਪੂਲ ਬਣਾਇਆ ਸੀ ਤੇ ਬਸ ਮੇਰਾ ਭਰਾ ਕਹਿਣ ਲੱਗਗੇ ਵੀ ਇੱਥੇ ਨਾਂ ਲੈਣੇ ਮੈਂ ਨਹੀਂ ਮੈਂ ਤੇ ਨੀ ਨਾਣਾ ਹੈਗਾ ਮੈਂ ਕਿਹਾ ਹਾਂ ਉਹ ਤੇ ਫੇਰ ਵੀ ਸਿਰਫ ਫਲੋਈ ਬੋਡਰ ਹੈ ਹਨਾ ਪਿੱਛੋਂ ਆ ਰਿਹਾ ਹੈਗਾ।
ਤੁਸੀਂ ਦੇਹਰਾਦੂਨ ਵਾਲੀ ਸਾਈਡ ਵੀ ਜਿੰਨਾ ਪਾਣੀ ਹੈ ਤੇ ਬਹਿੰਦਾ ਪਾਣੀ ਨਾ ਇਹ ਤੇ ਤੁਸੀਂ ਫੇਰ ਵੀ ਮਨ ਕਰੇਗਾ ਜੀ ਇਹ ਪੂਲ ਵਗੈਰਾ ਦਾ ਜਿਵੇਂ ਤੁਸੀਂ ਰੀਲਸ ਵੀ ਦੇਖਦੇ ਹੋ ਨਾ ਕੀ ਕੁਛੋ ਦਿਖਾ ਦਿੰਦੇ ਨੇ ਤਾਂ ਤੇ ਮੇਰਾ ਮਨ ਨੀ ਮੇਰਾ ਵੀ ਮਨ ਨੀ ਮੰਨਦਾ ਰਾਮ ਤੇ ਨਾ
ਮੈਂ ਤੇ ਕਦੀ ਵੀ ਵੀ ਨੇ ਮੈਨੂੰ ਇੰਨੀ ਇਟੇਸ਼ਨ ਹੁੰਦੀ ਹੈਗੀ ਹੈ ਨਾ ਤੁਸੀਂ ਕੁਛ ਕਹਿ ਲਓ ਪਾਣੀ ਨੂੰ ਸਾਫ਼ ਕਰਨ ਵਾਸਤੇ ਤੁਸੀਂ ਕਹਿ ਰਹੇ ਕਲੋਰੀਨ ਜੋ ਵਗੈਰਾ ਪਾਉਂਦੇ ਹੈਗੇ ਨੇ ਜ ਨਾਲੋਂ ਪਾਣੀ ਸਾਫ ਹੁੰਦਾ ਹੈਗਾ ਤੇ ਹੁਣ ਤੁਸੀਂ ਆਪਣੇ ਆਪ ਘਰ ਦੇ ਵਿੱਚ ਦੇਖੀਏ ਇੱਕ ਟਪ ਹੀ ਹੈਗਾ ਟੱਪ ਦੇ ਵਿੱਚ ਮੈਂ ਕਹਿੰਦੀ ਬੱਚੇ ਅਗਰ ਬੈਠ ਕੇ ਨਾ ਵੀ ਲੈਣਾ ਤੇ ਬੱਚ ਪਾਣੀ ਕਿਹੋ ਜਿਹਾ ਹੋ ਜਾਂਦਾ ਦਾ ਹਨਾ ਹਾਂ ਅਸੀਂ ਖੁਦ ਵਰਤ ਨੀ ਸਕਦੇ ਆਪਾਂ ਆਪਾਂ ਕਿਸੇ ਚੀਜ਼ਸਤੇ ਅਸੀਂ ਉਹ ਸਫਾਈਆਂਸਤੇ ਹਣ ਜ ਰੋੜ ਦਿੰਦੇ ਹਾਂ ਆਪਾਂ
ਹਾਂ ਉਹ ਇਹ ਸਭ ਕਈਆਂ ਵਾਸਤੇ ਵਾਕਈਆਂ ਪਾਣੀ ਫਰਸ਼ ਤੇ ਰੋਡ ਐਵੇਂ ਕਰਦੇ ਆ ਬਸ ਬਿਲਕੁਲ ਬਿਲਕੁਲ ਚਲੋ ਹਾਂ ਚਲੋ ਕਰਾਂਗੀ ਫੇਰ ਮੈਂ ਹ ਨਾ ਮੇਰੇ ਬੱਚੇ ਆਵਾਜ਼ ਮਾਰਦੇ ਬਿਲਕੁਲ ਠੀਕ ਹੈ ਤੁਸੀਂ ਆ ਜਾਓ ਪੇਕੇਿ ਓਕੇ ਫੇਿਰ ਮਿਲਣੇ ਆ ਆਹ
ਹਾਂਜੀ ਹਾਂਜੀ ਜ਼ਰੂਰ ਜੀ ਓਕੇ ਸਤਿ ਸ੍ਰੀ ਅਕਾਲ ਜੀ